ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ?
ਹਾਂਜੀ ਵਧੀਆ ਜੀ, ਤੁਸੀਂ ਸੁਣਾਓ।
ਬਸ ਵਧੀਆ, ਘਰੇ ਸਭ ਠੀਕ-ਠਾਕ?
ਹਾਂਜੀ, ਠੀਕ ਐ ਜੀ ਸਾਰੇ।
ਹੋਰ ਕੀ ਕਰ ਰੇ ਸੀ?
ਹਾਂਜੀ ਨੀਂ ਕੁਛ ਹੀ ਬਸ ਬੈਠੇ ਸੀ, ਬੱਚਿਆਂ ਦਾ ਕਾਪੀ ਦਾ ਕੰਮ ਦੇਖ ਰੀ ਸੀ।
ਅੱਛਾ-ਅੱਛਾ ਠੀਕ ਐ। ਮੈਂ ਵੀ ਬਸ ਬੈਠੀ ਸੀ ਮੈਂ ਕਿਆ ਕਾਫ਼ੀ ਦਿਨ ਤੋਂ ਸੋਚ ਰੀ ਸੀ ਮੈਂ ਤਾਨੂੰ ਫੋਨ ਕਰਾਂ। ਤੇ ਬਸ ਐਈਂ ਟਾਈਮ ਜਾ ਨੀ ਲੱਗਦਾ ਤੇ ਫੇਰ ਮੈਂ ਕਿਆ ਚਲੋ ਹੁਨ ਮੈਂ ਕਰਦੀ ਆਂ। ਮੈਂ ਤੁਆਡੇ ਤੋਂ ਨਾ ਹਾਂਜੀ-ਹਾਂਜੀ, ਮੈਂ ਤੁਆਡੇ ਤੋਂ ਨਾ ਕੁੱਝ ਪੁੱਛਨਾ ਸੀ।
ਹਾਂਜੀ।
ਮੈਨੂੰ ਏ ਦੱਸੋ ਜਿਵੇਂ ਆਪਾਂ ਕੈਨੇ ਆ ਨਾ ਮੇਕਅੱਪ ਹੁੰਦੇ ਆ ਹਨਾ ਅੰ ਇੱਕ ਤਾਂ ਹੁੰਦਾ ਆਪਾਂ ਕੈਨੇ ਆਂ ਪਾਰਟੀ ਵੀਅਰ ਮੇਕਅਪ ਜਾਂ ਆਪਾਂ ਕੈਨੇ ਆਂ ਕਿਸੇ ਆਪਾਂ ਖਾਸ ਦੇ ਮੈਰਿਜ ਵਗੈਰਾ ਤੇ ਜਾਂਦੇ ਆ ਓ ਤਾਂ ਚਲੋ ਸੈਪਰੇਟ ਹੋ ਗੇਆ। ਆਪਾਂ ਓਦੇ ਚ ਤਾਂ ਥੋੜਾ ਜਾ ਨਾ ਅ ਥੋੜਾ ਹਾਈ ਲੈਵਲ ਦਾ ਕਰਦੇ ਆਂ, ਇਕ ਕੇ ਜਿਵੇਂ ਆਪਾਂ ਕੈਨੇ ਆ ਸਿੰਪਲੀ ਅਗਰ ਆਪਾਂ ਡੇਲੀ ਰੁ-ਰੂਟੀਨ ਦੇ ਵਿੱਚ ਆਪਾਂ ਜੋਬ ਤੇ ਜਾਨੇ ਐਂ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਐ, ਕਿਸ ਦਾ ਬਰਡੇ ਐ ਜਾਂ ਕੁਛ ਐ ਹਨਾ, ਅ ਵ ਰੈਲਟਿਵ ਦੇ ਵਿੱਚ ਤਾਂ ਓਥੇ ਜਾਨਾ ਹੁੰਦਾ ਹੋਵੇ ਤਾਂ ਫਿਰ ਕਿਸ ਤਰਾਂ ਦਾ ਮੇਕਅਪ ਸਈ ਰੈੰਦੈ।
ਹਾਂਜੀ, ਨਈਂ ਅੱਜ-ਕੱਲ ਤੇ ਬੋ ਤਰਾਂ ਦੇ ਚੱਲੇ ਪਏ ਨੇ।
ਹਾਂਜੀ-ਹਾਂਜੀ, ਜਿਵੇਂ ਆਪਾਂ ਕੈੰਨੇ ਆਂ ਮਤ ਲਬ ਬਰਾਈਟ ਜਾਂ ਥੋੜਾ ਸਾ ਮਤਲਬ ਕੈਜੂਅਲ ਜਾ ਕਿਸ ਤਰਾਂ ਦਾ ਹੋਨਾ ਚਾਈਦੈ। ਕੇੜਾ ਅ ਸੂਟ ਕਰਦੈ ਮੈਨੂੰ ਬੜੀ ਕਨਫਿਊਜਨ ਜੀ ਹੁੰਦੀ ਐ ਏਸ ਚੀਜ਼ ਚ।
ਹਾਂਜੀ ਨਈਂ ਹਲਕਾ-ਫੁਲਕਾ ਈ ਸਈ ਰੈੰਦੈ ਵੈਸ ਤੇ ਗਰਮੀ ਬੌਤ ਐ ਬੌਤ ਘੱਟ ਮੇਕਅਪ ਹੁੰਦਾ ਏ, ਜਾਂ ਅੱਜ-ਕੱਲ ਦੇ ਬੀਬੀ ਬੀਬੀ ਕਰੀਮ ਚੱਲੀ ਹੋਈ ਐ ਓਨੂੰ ਨਾਲ ਆਪਾਂ ਕਰਕੇ ਤੇ ਕਰ ਸਕਦੇ ਆਂ।
ਹਾਂ ਮੈਂ ਵੀ ਮਤਲਬ ਕੇ ਨਾ ਮੋਸਟ ਔਫ ਓਹੀ ਯੂਜ ਕਰਦੀ ਆ। ਜਿਵੇਂ ਆਪਾਂ ਕੈਨੇ ਆਂ ਮੇਰੀ ਸਕਿੰਨ ਨਾ ਡਰਾਈ ਐ ਐਕਚੁਲੀ ਤਾਂ ਮੈਨੂੰ ਓਸ ਦੇ ਸਾਬ ਦੇ ਨਾਲ ਈ ਥੋੜੇ ਜੇ ਪ੍ਰੋਡਕਟ ਲੇਨੇ ਪੈਂਦੇ ਨੇ। ਜਿਵੇਂ ਡਰਾਈ ਸਕਿੰਨ ਹੋਨ ਕਰਕੇ ਨਾ ਮੈਂ ਹਲਕਾ ਜਾ ਮੋਇਸਚਰਾਈਜ਼ਰ ਜ਼ਰੂਰ ਲਗਾਨੀ ਆ।
ਹਾਂਜੀ।
ਸਰਦੀਆਂ ਦੇ ਵਿੱਚ ਤਾਂ ਲਗਾਨਾ ਈ ਲਗਾਨੈ ਸਰਦੀਆਂ ਚ ਤਾਂ ਮਤਲਬ ਕੇ ਏ ਲਗਾਲੋ ਮੈਂ ਬਿਲਕੁਲ ਵੀ ਬਿਨਾਂ ਮੋਇਸਚਰਾਈਜ਼ਰ ਯੂਜ ਕੀਤੈ ਮੈਂ ਕਿਤੇ ਜਾ ਈ ਨੀ ਸਕਦੀ ਬਾਰ ਈ ਨੀ ਖੜ ਸਕਦੀ। ਬਈ ਮੇਰੀ ਸਕਿੰਨ ਏਨੀ ਡਰਾਈ ਐ, ਗਰਮੀਆਂ ਦੇ ਵਿੱਚ ਵੀ ਲੋਕ ਕੋਈ ਨੀ ਯੂਜ ਕਰਦਾ ਬਟ ਮੈਨੂੰ ਕਰਨਾ ਪੈਂਦੈ, ਤਾਂ ਮੈਂ ਹਲਕਾ ਜਾ ਮੋਇਸਚਰਾਈਜ਼ਰ ਯੂਜ ਕਰਕੇ ਹਨਾ ਫਿਰ ਓ ਲਗਾਲੀ ਅ ਬੀਬੀ ਕਰੀਮ। ਮੇਰੇ ਕੋਲ ਵੀ ਓਹੀ ਐ, ਤੇ ਬੀਬੀ ਕਰੀਮ ਅਪਲਾਈ ਕਰਲੀ ਤੇ ਓਦੂੰ ਬਾਦ ਅ ਸੋਰੀ ਪੈਲਾਂ ਮੋਇਸਚ ਰਾਈਜਰ ਲਗਾ ਕੇ ਮੈਂ ਸਨ ਅ ਸਨ ਅ ਸਨਸਕਰੀਨ ਲਗਾ ਲੈਂਨੀ ਆਂ।
ਹਾਂਜੀ।
ਹਨਾ ਜਿਵੇਂ ਗਰਮੀਆਂ ਦੇ ਵਿੱਚ ਥੋੜੀ ਪ੍ਰੋਟੈਕਸ਼ਨ ਰੈੰਦੀ ਆ, ਸਨਸਕਰੀਨ ਅਪਲਾਈ ਕਰਕੇ ਫਿਰ ਬੀਬੀ ਕਰੀਮ ਲਗਾਲੀ। ਓਦੂੰ ਬਾਦ ਫਿਰ ਕੰਪੈਕਟ
ਹਾਂਜੀ।
ਦੇ ਵੀ ਓ ਕੰਪੈਕਟ ਦੇ ਨਾਲ ਕੀ ਹੁੰਦੈ ਇੱਕ ਤਾਂ ਓ ਸਟੇਬਲ ਹੋ ਜਾਂਦੈ ਜੇੜਾ ਆਪਾਂ ਸਾਰੀ ਕਰੀਮਸ ਵਗੈਰਾ ਯੂਜ ਕੀਤੀਆਂ ਹੋਈਆਂ ਨੇ। ਤੇ ਥੋੜਾ ਜਾ ਇੱਕ ਹੈਗੈ ਕੇ ਐ ਥੋੜੀ ਜੀ ਫੇਅਰ ਜੀ ਲੁੱਕ ਆ ਜਾਂਦੀ ਐ ਹਨਾ।
ਹਾਂਜੀ-ਹਾਂਜੀ।
ਮੇਨੂੰ-ਮੇਨੂੰ ਤਾਂ ਏ ਚੀਜ਼ ਅੱਛੀ ਲੱਗਦੀ ਐ, ਤਾਂ ਬਸ ਏਹੇ ਆਪਨਾ ਕੈੰਦੇ ਐ ਫੇਸ ਤੇ ਅਪਲਾਈ ਕਰਕੇ ਫੇਰ ਓਦੂੰ ਬਾਦ ਹਲਕਾ ਜਾ ਆਈਸ਼ੈਡੋ ਅ ਅਪਨੀ ਕਰਲੀ ਆਈਬਰੋ ਪੈਨਸਿਲ ਯੂਜ ਕਰਦੀ ਆਂ ਮੈਂ। ਅਹ ਮਸਕਾਰਾ ਇੱਕ ਮੈਨੂੰ ਨਾ ਅਹ ਜਿਵੇਂ ਆਪਾਂ ਕੈਣੇ ਆਂ ਮਸਕਾਰਾ ਮੈਨੂੰ ਆਈ ਲਾਈਨਰ ਨੀ ਲਗਾਣਾ ਆੰਦਾ ਮਸਕਾਰਾ ਮੈਨੂੰ ਬਹੋਤ ਵਧੀਆ ਲੱਗਦੈ ਮਸਕਾਰਾ ਮੈਂ ਜ਼ਰੂਰ ਅਪਲਾਈ ਕਰਦੀ ਆਂ ਬਟ ਮੈਨੂੰ ਤਾਂ ਆਈ ਲੈਨਰ ਨੀ ਪਲਾਈ ਹੁੰਦਾ ਮੇਰੇ ਤੋਂ
ਅੱਛਾ ਈ
ਮੇਰੇ ਹੁਣ ਜਿਵੇਂ ਭਾਬੀ ਐ ਓਹ ਨਾ ਈਵਨ ਅਗਰ ਸ ਸਕੂਲ ਵੀ ਜਾਂਦੇ ਓਨਾਂ ਦੇ ਬੜਾ ਪਿਆਰਾ ਵੀ ਲੱਗਦੈ ਤਾਂ ਓਹ ਇੱਕ ਸੈਕਿੰਡ ਦੇ ਵਿੱਚ ਆਈਲੈਨਰ ਲਪ ਅਪਲਾਈ ਕਰ ਲੈਂ ਦੇ ਐ ਦੇਖਲੋ ਤੁਸੀ ਮੋਰਨਿੰਗ ਟਾਈਮ ਅਪਾਂ ਕੈੰਣੇ ਆਂ ਕਿੰਨਾ ਆਪਾਂ ਨੂੰ ਹੈਡਿਕ ਹੁੰਦੈ ਕਿ ਟਿਫਨ ਵੀ ਤਿਆਰ ਕਰਨੇ ਹਨਾ ਬੱਚਿਆਂ ਦਾ ਵੀ ਕਰਨਾ ਤਾਂ ਮੇਰੇ ਤੋਂ ਨੀ ਔਫ ਪਲਾਈ ਹੁੰਦਾ
ਹਾਂਜੀ ਨਹੀਂ ਕਈਆਂ ਨੂੰ ਓਹ ਆਉਂਦਾ ਨੀ ਹੁੰਦਾ ਨਾ
ਹਾਂਜੀ ਯੇ ਓਹੀ ਚੀਜ਼ ਹੈ ਨਾ ਮਤਲਬ ਕਿ ਮੈਨੂੰ ਪਤਾ ਨੀ ਡਰ ਲੱਗਦੈ ਮੈਂ ਨਾ ਜਦੋਂ ਲਗਾੰਣੀ ਆ ਤਾਂ ਮੇਰਾ ਮੈਨੂੰਦਾ ਫੈਲ ਜਾਂਦੈ ਮੇਰਾ
ਹਾਂਜੀ ਨਹੀਂ ਅੱਜ ਕੱਲ ਤੇ ਦੂਸਰਾ ਵੀ ਆਉਣ ਲੱਗ ਗਿਆ ਨਾ ਪੈਨਸਿਲ ਵਾਲਾ ਵੀ ਆਉਂਦਾ ਏ ਉਹ ਫੈਲਦਾ ਨਹੀਂ ਹੁੰਦਾ
ਅੱਛਾ ਪੈਨਸਿਲ ਵਾਲਾ ਨਹੀਂ ਫੈਲਦਾ ਨਹੀਂ ਫਿਰ ਉਹ ਨਹੀਂ ਹੈਗਾ ਮੇਰੇ ਓਹ ਮੇਰੇ ਕੋਲ ਮੈਨੂੰ ਵਧੀਆ ਕੀਤਾ ਤੁਸੀਂ ਦੱਸ ਤਾ ਅਗਰ ਤੁਹਾਡੇ ਕੋਲ ਲਿੰਕ ਹੋਏ ਤਾਂ ਮੈਨੂੰ ਲਿੰਕ ਸੈਂਡ ਕਰ ਦਿਓ
ਹਾਂਜੀ ਹਾਂਜੀ ਜ਼ਰੂਰ
ਹੈਨਾ ਫਿਰ ਤਾਂ ਮੈਂ ਬਾਏ ਕਰ ਲੂੰਗੀ ਅਗਰ ਲੋਕਲ ਮਾਰਕੀਟ ਚੋਂ ਮਿਲਦੈ ਯਾਂ ਓਨਲਾਈਨ ਮਿਲਦਾ ਏ ਤਾਂ ਉਵੇਂ ਉਹ ਕ ਕਰ ਲਾਂਗੀ ਮੈਂ
ਹਾਂਜੀ
ਉਹ ਦੋ ਬਾਅਦ ਫਿਰ ਬੱਸ ਮੈਂ ਲਿਪਸਟਿਕ ਜਿਵੇਂ ਆਪਾਂ ਕਹਿਣਾ ਲਿਪਸ ਟਿਕ ਦੇ ਮੇਰੇ ਜ਼ਿਆਦਾ ਸ਼ੇਡ ਨੀ ਹੁੰਦੇ ਮੈਂ ਦੋ ਹੀ ਸ਼ੇਡ ਨੇ
ਅੱਛਾ ਜੀ ਮੈਂ ਵੀ ਲਾਈਟ ਹੀ ਯੂਜ ਕਰਦੀ ਹਾਂ
ਅੱਛਾ ਅੱਛਾ ਮੈਂ ਡੱਲ ਮਹਿਰੂਨ ਦੇ ਵਿੱਚ ਨਾ ਬਸ ਉਹੀ ਲੈਂਨੀ ਆਂ ਅੱਜ ਕੱਲ ਬਹੋ ਜਿਵੇਂ ਆਪਾਂ ਕਹਿੰਣੇ ਆ ਨਾਈਨ ਟੂ ਫਾਈਵ ਜਿਹੜੀ ਬਰੱਸ਼ ਵਾਲੀ ਲਿਪਸਟਿਕ ਹੈ ਤੁਸੀਂ ਉਹ ਯੂਜ ਕਰਦੇ ਹੋ ਕਿ ਸਿੰਪਲ
ਬਰੱਸ਼ ਵਾਲੀ
ਅੱਛਾ ਮੇ ਹੁਣ ਦੇਖੋ ਨਾ ਫ ਫ਼ਰਕ ਹੈ ਨਾ ਸਕਿੰਨ ਦਾ ਤੇ ਮੈਂ ਬਰੱਸ਼ ਵਾਲੀ ਯੂਜ ਨਹੀਂ ਕਰ ਸਕਦੀ
ਹਾਂਜੀ ਨਹੀਂ ਅੱਜ ਕੱਲ ਮੈਟ ਦੀ ਵੀ ਆਉਂਦੀ ਹੈ ਨਾ ਫੈਲਦੀ ਨੀ ਹੈਗੀ
ਓਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੇਰੀ ਸਕਿਨ ਡਰਾਈ ਹੈ ਤੇ ਮੈਂ ਜਦੋਂ ਉਹ ਬਰਸ਼ ਵਾਲੀ ਲਿ ਹਾਂਜੀ ਹਾਂਜੀ ਜਦੋਂ ਮੈਂ ਬਰੱਸ਼ ਵਾਲੀ ਲਿਪਸਟਿਕ ਲਗਾਉਂਦੀ ਹਾਂ ਉਹ ਬਿਲਕੁਲ ਹੀ ਨੀ ਮੈਨੂੰ ਸੂਟ ਕਰਦੀ ਹੈ
ਅੱ
ਨਾ ਹੀ ਉਹਦਾ ਕਲਰ ਸੂਟ ਕਰੇ ਤੇ ਨਾ ਹੀ ਉਹ ਮਤ ਮਤਲਬ ਕਿ ਅਹ ਮੇਰੀ ਸਕਿੰਨ ਨੂੰ ਹੀ ਸੂਟ ਕਰਦੀ ਹੈ ਤਾਂ ਮੈਨੂੰ ਤਾਂ ਫੇਰ ਦੂਜੀ ਉਹ ਸ ਟਿਕ ਵਾਲੀ ਯੂਸ ਕਰਨੀ ਪੈਂਦੀ ਹੈ ਮੈਂ ਕਈ ਵਾਰ ਜਾਂਣੀ ਹਾਂ ਮਾਰਕੀਟ ਤਾਂ ਮੇਰੇ ਨਾਲ ਟੀਚਰਸ ਭਾਬੀ ਹੋਰੀ ਕਹਿਣ ਲੱਗ ਜਾਂਦੇ ਨੇ ਵੀ ਅੱਜ ਕੱਲ ਤਾਂ ਵੀ ਦੀਦੀ ਇਹਦਾ ਟਰੈਂਡ ਹੈ ਤੁਸੀਂ ਬਰੱਸ਼ ਵਾਲੀ ਲਓ ਹਨਾ ਤੇ ਮੈਂ ਇੱਕ ਇੱਕ ਦੋ ਵਾਰ ਲੈ ਕੇ ਵੀ ਆਈ ਬਟ ਮੈਨੂੰ ਨਹੀਂ ਹੋਇਆ ਸੈਟਿਸਫੈਕਸ਼ਨ ਜੀ ਫੇਰ ਮੈਂ ਉਹਨਾਂ ਨੂੰ ਹੀ ਵਾਪਸ ਹੀ ਦੇਤੀ ਮੈਂ ਕਿਹਾ ਮੇਰੇ ਕੋਲ ਐਕਸਪਾਇਰੀ ਹੋ ਜਾਨਗੀਆਂ।
ਠੀਕ ਹੈ ਨਹੀਂ ਮੈਂ ਤੇ ਬਰੈਸ਼ ਵਾਲੀ ਯੂਜ਼ ਕਰਦੀ ਆਂ। ਔਹ ਤੇ ਬੋੱਤ ਟੈਮ ਹੋ ਗਿਆ ਯੂਜ਼ ਕੀਤਾ ਹੋਇਆ।
ਹੂੰ ਹੂੰ।
ਹਂਜੀ। ਠੀਕ ਐ।
ਹੋਰ ਕੀ ਕੁਛ ਅਪਲਾਈ ਕਰਦੇ ਔ ਤੁਸੀ।
ਹਜੀ ਨਹੀਂ ਮੈਂ ਗਰਮੀਆਂ ਚ ਤਾਂ ਬੋੱਤ ਘੱਟ ਹੀ ਹੁੰਦਾ। ਮੇਰਾ ਤੇ ਬਾਕੀ ਮੈਂ ਠੰਡ ਵਿੱਚ ਕਰਦੀ ਹੁਨੀ ਆ ਜੇੜੀ ਮੋਚਰਾਈਜ ਨੇਚਰ ਹੁੰਦਾ। ਮੈਂ ਜੈਦਾ ਨੀ। ਸਰਦੀ ਹੈਗੀ ਆਂ ਤੇ ਔਹ ਕੰਜਲ ਲਾ ਲੂੰਗੀ। ਕਾਰਾ ਕੁਰਾ ਨੀ ਅੱਖਾਂ ਚ ਨਾ ਜਲਨ ਜੀ ਹੁੰਦੀ ਆ ਮੇਰੇ। ਤਾਂ ਕਰਕੇ।
ਹਂਜੀ।
ਏ।
ਤੇ ਫੇਰ ਹੇਅਰ ਵਗੈਰਾ ਤੇ ਕੀ ਕਰਦੇ ਹੋ ਤੁਸੀਂ ਜਿਵੇਂ ਪਾਰਟੀ ਚ ਤਿਆਰ ਹੋਨਾ।
ਹਂਜੀ ਔਹ ਤੇ ਹੇਅਰ ਫੇਅਰ ਲੈਂਸਹੀ ਹੈਗੇ ਨਾ ਫੇਰ ਜਾ ਕੇ ਆਪਾਂ ਬਾਰੋਂ ਸੈਟ ਕਰਾ ਲੈਂਨੇ ਆਂ।
ਅੱਛਾ, ਠੀਕ ਹੈ, ਤੁਹਾਡੇ ਸਟੇਟ ਐ ਕਿ ਕਰ ਲੈਨ।
ਸਟੇਟ ਐ।
ਸਟੇਟ ਹੈ ਹਾਂ ਸਟੇਟ ਤਾਂ ਵੈਸੇ ਈ ਅੱਜ ਕੱਲ ਟਰੈਂਡ ਐ।
ਹਂਜੀ, ਮੈਂ ਕਿਹਾ ਠੀਕ ਐ ਹਂਜੀ।
ਲੋਕ ਤਾਂ ਸਪੈਸ਼ਲ ਮਗਰੋ ਸਟੇਟ ਕਰਵਾਉਂਦੇ ਐ।
ਹਾਂ ਨਹੀਂ ਮੇਰੇ ਸਟੇਟ ਈ ਐ।
ਔਕੇ ਮੇਰੇ ਵੀ ਸਟਰੇਟ ਐ।
ਅੱਛਾ ਹੇ।
ਹਂਜੀ, ਮੈਨੂੰ ਵਾਲਾ ਤੇ ਨਹੀਂ ਕੁਛ ਕਰਵਾਉਨਾ ਪੈਂਦਾ।
ਹਂਜੀ, ਜਿਵੇਂ ਉਹ ਜਿੱਦਾਂ ਆਪਾਂ ਬਾਰ ਜਾ ਕੇ ਆਪਾਂ ਜਿੱਦਾਂ ਸਟੇਟੀੰਗ ਕਰ ਦਿੰਦੇ ਆ ਵਾਲਾਂ ਦੀ ਸੂਈਆਸਾਇਆਂ ਲਾ ਕੇ।
ਹਂਜੀ, ਹਂਜੀ।
ਔ ਤੇ ਬਸ ਫੇਰ ਹੇਅਰ ਸਟਾਈਲ ਔ ਜਾਂਦਾ।
ਠੀਕ ਐ, ਠੀਕ ਐ। ਇਹ ਤਾਂ ਇਹ ਲੰਬੇ ਵਾਲਾ ਦਾ ਤਾਂ ਜਿਵੇਂ ਤੁਸੀਂ ਦੱਸਿਆ ਨਾ ਤੁੱਡੇ ਲੈਂਥੀ ਮੇਰੇ ਬੋੱਤ ਜੈ਼ਦਾ ਲੈਂਥੀ ਹੈਗੇ। ਤ ਔਹ ਤਾਂ ਬੰਨ ਵੀ ਬੜਾ ਅੱਛਾ ਬਨਦਾ ਐ।
ਹਂਜੀ।
ਅਗਰ ਤੁਸੀਂ ਬੰਨ ਦੇ ਵਿੱਚ ਮਤਲਬ ਕਿ ਬੋੱਤ ਜੈ਼ਦਾ ਸਟਾਈਲ ਨੇ ਤੇ ਪਿਆਰਾ ਲੱਗਦਾ। ਅਗਰ ਅਗਰ ਤੁਸੀਂ ਫਰੰਟ ਦੇ ਵਿੱਚ ਨਾ ਥੋੜਾ ਜਾ ਮਤਲਬ ਕਿ ਸਾਈਡਾਂ ਤੋਂ ਬਾਲ ਚੱਕ ਲਔ ਤੇ ਅੱਗੇ ਥੋੜੀ ਜਿਹੀ ਫਲਿਕਸ ਕੱਢ ਲੋ। ਤੇ ਪਿੱਛੇ ਤੁਸੀਂ ਬੰਦ ਕਰਕੇ ਕੋਈ ਅਸੈਸਰੀਜ਼ ਯੂਜ ਕਰ ਲੋ ਨਾ ਛੋਟੇ ਛੋਟੇ ਕੋਈ ਬੀਡਸ ਵਾਲੀਆਂ ਜਾਂ ਹੋਰ।
ਹਂਜੀ, ਹਂਜੀ।
ਤੇ ਔਹ ਬੜੀਆਂ ਪਿਆਰੀ ਲੁੱਕ ਦਿੰਦੀਆਂ ਨੇ।
ਹਂਜੀ, ਨੀ ਮੇਰਲ। ਨਾ ਵਾਲ ਇੰਨੇ ਲੈਂਥੀ ਹੈਗੇ ਨਾ। ਮੈਂ ਕੋਈ ਕਰਦੀ ਆ ਨਾ ਤੇ ਫੇਰ ਮੇਰੇ ਇੱਥੇ ਸਰਵਾਈਬ ਸਿਰ ਦਰਦ ਹੋਨ ਲੱਗ ਜਾਂਦੀ ਐ।
ਸਰਵਾਈਕਲ ਦੀ ਪ੍ਰੋਬਲਮ ਸਾਰੇਆਂ ਨੂੰ ਹੋਈ ਪਈ ਆ ਸੀਰੀਅਸ ਲੀ
ਹਾਂ ਸਰਵਾਈਕਲ ਨਾਲ ਦਰਦ ਹੁੰਦਾ
ਮੈਨੂੰ ਖੁਦ ਨੂੰ ਹੈ ਮੈਂ ਇਸੇ ਕਰਕੇ ਨਾ ਮੈਂ ਮਤਲਬ ਕਿ ਮੇਰੇ ਬਾਲ ਕੀ ਏ ਸਿਲਕੀ ਐ ਤਾਂ ਮੈਂ ਮੈਨੂੰ ਨਾ ਅ ਲੂਜ ਵਾਲਾ ਰਬੜ ਬੈਂਡ ਮੇਰੇ ਅਹ ਸੈੱਟ ਨਹੀਂ ਆੰਦਾ ਉਹ ਮੇਰਾ ਗਿਰ ਜਾਂਦਾ ਐ ਤਾਂ ਜੇਹੜਾ ਥੋੜ੍ਹਾ ਟਾਈਟ ਰਬੜ ਬੈਡੰ ਹੁੰਦਾ ਨਾ ਅਗਰ ਮੈਂ ਹਾਈ ਪੋਨੀ ਕਰਾਂ ਬਾਲਾਂ ਦੀ ਤਾਂ ਉਹ ਮੇਰਾ ਹਾਂਜੀ ਉਹ ਮੈਨੂੰ ਮਤਲਬ ਲੁੱਕ ਵੀ ਅੱਛੀ ਆੰਦੀ ਹੈ ਬੜੀ ਪਿਆਰੀ ਜਿਹੀ ਲੁੱਕ ਕਨ ਦੀ ਹੈ ਉਹਦੇ ਨਾਲ ਬਟ ਓਹ ਮੈਨੂੰ ਨਾ ਪਹਿਲਾਂ ਪਤਾ ਹੀ ਨਹੀਂ ਸੀ ਮੈਨੂੰ ਇਹਦਾ ਪਤਾ ਨੀ ਮੈਨੂੰ ਸਰਵਾਈਕਲ ਐ ਬਟ ਮੈਨੂੰ ਇਹ ਨੀ ਪਤਾ ਸੀ ਵੀ ਇਸ ਚੀਜ਼ ਦਾ ਉਹਦੇ ਨਾਲ ਕੋਈ ਅਟੈਚ ਹੈਗਾ ਕੁਛ ਕਨੈਕਸ਼ਨ ਮੈਂ ਓਹ ਕਰਕੇ ਨਾ ਮੈਂ ਚਲੀ ਜਾਂਦੀ ਅਹ ਮਤਲਬ ਜੇ ਜੋਬ ਕਰਦੀ ਹੈਨਾ ਸਕੂਲ ਵਿੱਚ ਤੇ ਮੈਨੂੰ ਸਬ ਨੇ ਕੋਂਪਲੀਮੈਂਟ ਕਰਨਾ ਮੈਡਮ ਬੜੇ ਅੱਛੇ ਬਾਲ ਲੱਗਦੇ ਨੇ ਤੁਹਾਡੇ ਤੁਹਾਡੇ ਹਾਈਪੋਨੀ ਵਦੀਆ ਲੱਗਦੀ ਤੁਸੀਂ ਕਰਕੇ ਆਇਆ ਕਰੋ ਵਈ ਮੈਂ ਡੇਲੀ ਮਤਲਬ ਕਿ ਕਰਨ ਲੱਗ ਗਈਏ ਬਟ ਮੈਨੂੰ ਹੌਲੀ ਹੌਲੀ ਓਦੋ ਕੀ ਹੋਇਆ ਜਦ ਮੈਂ ਸੁਬਾਹ ਕਰਕੇ ਚਲੀ ਜਾਨਾ ਸ਼ਾਮ ਨੂੰ ਆਉਣਾ ਨਾ ਅਹ ਸ਼ਾਮ ਦੇ ਟਾਈਮ ਫਿਰ ਹੈਡਿੰਕ ਹੋਨ ਲਗ ਗੇਆ ਤੇ ਇੱਕ ਦਿਨ ਹੋਇਆ ਦੂਜੇ ਦਿਨ ਫੇਰ ਉਵੇਂ ਹੈਡਿੰਕ ਹੋਣ ਲੱਗ ਗਏ ਨਾ ਮੈਂ ਕਿਹਾ ਕੀ ਗੱਲ ਹੋਗੀ ਮੈਂ ਕਿਹਾ ਪਤਾ ਨੀ ਮੈਂ ਖਾਨ ਪੀਨ ਦਾ ਧਿਆਨ ਨੀ ਰੱਖ ਰਹੀ ਆਪਾਂ ਨੂੰ ਹੁੰਦਾ ਏ ਨਾ ਤੇ ਮੈਂ ਕਿਹਾ ਮੈਂ ਅਪਨਾ ਧਿਆਨ ਨੀ ਦੇ ਰਹੀ ਹੈਗੀ ਮੈਂ ਕਿਹਾ ਪਤਾ ਨੀ ਮੇਰੀ ਆਈਸਾਈਡ ਵੀਕ ਹੋੋ ਰਹੀ ਐ ਪਤਾ ਨਹੀਂ ਮੈਂ ਸਟਰ੍ਰੈਸ ਜ਼ਿਆਦਾ ਲੈਰੀ ਹਾਂ ਕੰਮ ਦਾ ਅਹ ਮਤਲਬ ਜੋਬ ਤੇ ਵੀ ਘਰ ਵਿੱਚ ਸੀ ਵੀ ਹੈਨਾ ਉਸ ਚੀਜ਼ ਕਰਕੇ ਪਤਾ ਨੀ ਹੈਡਿਕ ਰਹਿਣ ਲੱਗਿਆ ਕਿ ਹਾਏ ਕੁਛ ਹੋਰ ਹੀ ਨਾ ਹੋ ਜੇ ਤੇ ਮਾਈਗਰੇਨ ਜਾਂ ਕੁਛ ਹੋਰ ਬਟ ਮੈਨੂੰ ਹੌਲੀ ਹੋਲੀ ਫਿਰ ਰਿਲਾਈਜ ਹੋਇਆ ਮੈਂ ਵਿੱਚ ਦੀ ਨਾ ਅਹ ਉੱਪਰ ਕਲੱਚਰ ਲਗਾ ਕੇ ਬਾਲ ਖੁੱਲ੍ਹੇ ਛੱਡ ਕੇ ਜਾਨ ਲੱਗ ਗਈ ਦੋ-ਤਿੰਨ ਦਿਨ ਓਵੇਂ ਚਲੀ ਗਈ ਤਾਂ ਉਹਦੋਂ ਬਾਅਦ ਫਿਰ ਮੇਰਾ ਹੈਡਇਕ ਨਹੀਂ ਹੋਇਆ ਈਵਨਿੰਗ ਟਾਈਮ ਫੇਰ ਮੈਨੂੰ ਸਮਝ ਆ ਗਿਆ ਵੀ ਬਾਲਾਂ 'ਤੇ ਨਾ ਖਿੱਚ ਪੈਂਦੀ ਐ।
ਹੰ ਤਾਂ ਹੀ ਫੇਰ ਹੋ ਜਾਂਦਾ
ਓਹੀ ਹੁਣ ਤੁਸੀਂ ਦੇਖੋ ਮੋਰਨਿੰਗ ਅੱਠ ਵਜੇ ਤੋਂ ਲੈ ਕੇ ਤੁਸੀਂ ਸ਼ਾਮ ਤੱਕ ਚਾਰ-ਪੰਜ ਵਜੇ ਤੱਕ ਤੁਹਾਡੇ ਬਾਲ ਕੱਸ ਕੇ ਰਹਿ ਰਹੇ ਨੇ, ਤਾਂ ਉਹ ਫਿਰ ਦਿਮਾਗ ਦੀਆਂ ਨਾੜਾਂ ਤਾਂ ਉਹ ਹੋਣਗੀਆ ਈ ਨਾ
ਹਮ ਉਹ ਤੇ ਹੁੰਦਾ ਈ ਐ
ਮੈਨੂੰ ਉਸ, ਜਦੋਂ ਤੋਂ ਮੈਨੂੰ ਸਮਝ ਆਈ ਏ ਨਾ ਇਸ ਚੀਜ਼ ਦੀ ਜੇ ਇਹਦਾ ਕਨੈਕਸ਼ਨ ਮਤਲਬ ਕਿ ਉਸ ਚੀਜ਼ ਨਾਲ ਹੈਡਿਕ ਨਾਲ ਹੈ, ਸਿਰ ਦਰਦ ਨਾਲ ਹੈ ਫਿਰ ਮੈਂ ਹੁਣ ਉਹ ਮਤਲਬ ਹਾਈ ਪੋਨੀ ਨ ਮੋਸਟ ਔਫ ਅਵਾਇਡ ਕਰਦੀ ਆਂ ਕੋਈ ਥੋੜੇ-ਬਹੁਤੇ ਟਾਈਮ ਵਲੀ ਹਾਂਜੀ, ਨਹੀਂ ਸਰਵਾਈਕਲ ਦੇ ਵਿੱਚ ਨਹੀਂ ਕਰਨੀ ਨੀ ਚਾਹੀਦੀ ਅਗਰ ਚਲੋ ਤੁਸੀਂ ਨਾ ਘੰਟੇ ਦੋ ਘੰਟੇ ਲਈ ਕਿਤੇ ਗਏ ਓਂ ਤੁਸੀਂ ਜਾਨਾ ਏ ਉਦੋਂ ਠੀਕ ਹੈ ਤੁਹਾਨੂੰ ਅੱਛਾ ਲੱਗਦਾ ਤੁਸੀਂ ਕਰ ਜਾਓ ਕੋਈ ਗੱਲ ਨੀ ਐ ਬਟ ਅਗਰ ਤੁਸੀਂ ਕਹੋ ਡੇਲੀ ਤੇ ਇੱਕ ਸੁਬਾ ਤੋਂ ਲੈ ਕੇ ਸ਼ਾਮ ਤੱਕ
ਹਾਂ, ਫੇਰ ਬਹੁਤ ਪੇਨ ਹੋ ਜਾਂਦਾ ਮੁਸ਼ਕਿਲ ਹੋ ਜਾਂਦਾ
ਹਾਂ ਪੇਨ ਹੁੰਦੀ ਹੈ, ਬਿਲਕੁਲ ਈਵਨ ਤੋਂ ਮਤਲਬ ਰਾਤ ਨੂੰ ਵੀ ਸੌਣ ਲੱਗਿਆਂ ਮੈਂ ਬਿਲਕੁਲ ਨਾ ਲੂਜ ਜਿਹੀਆਂ ਮੇਰੀਆਂ ਹੈਗੀਆਂ ਨੇ ਰਬੜ ਬੈਂਡਅ। ਜਿਹੜੇ ਜੇ ਇੱਕ ਤਰ੍ਹਾਂ ਨਾਲ ਲੱਗਣ ਲੱਗ ਜੇ ਨਾ ਵੀ ਉਹ ਸਿੱਟਣ ਵਾਲੇ ਨੇ, ਉਹ ਵਾਲੀਐਂ ਤੇ ਮੈਂ ਰਾਤ ਨੂੰ ਉਹ ਵੀਅਰ ਕਰਕੇ ਪੈਨੀ ਐ, ਤੈਸੀ ਲਾਲ ਤਾਂ ਪਾਲ ਖੁੱਲ੍ਹੇ ਨੀ ਰਹਿੰਦੇ ਤੇ ਨਾਲੇ ਉਹ ਹਲਕੇ ਦੇ ਹਲਕੇ ਮਤਲਬ ਥੋੜਾ ਜਿਹਾ ਸੰਭਲੇ ਰਹਿੰਦੇ ਆ।
ਹਾਂਜੀ-ਹਾਂਜੀ।
ਤਾਂ ਉਦਾ ਨੀ ਮਤਲਬ ਸਰਵਾਈਕਲ ਦੀ ਬਹੁਤ ਦਿੱਕਤ ਆਉਂਦੀ ਹੈ ਉਸ ਚੀਜ਼ ਨਾਲ। ਤਾਂ ਉਹੀ ਐ ਨਾ ਵੀ ਛੋਟੀ-ਛੋਟੀ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ। ਹਾਂਜੀ ਹੋਰ ਦੱਸੋ ਠੀਕ ਹੋ?
ਹਾਂਜੀ-ਹਾਂਜੀ
ਹਾਂਜੀ, ਮੈਨੂੰ ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ। ਮੈਂ ਕਾਫੀ ਦਿਨ ਤੋਂ ਸੋਚ ਰਹੀ ਸੀ, ਵੀ ਮੈਂ ਗੱਲ ਕਰਾਂ। ਚਲੋ ਹਾਂਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।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
ਸਤਿ ਸ਼੍ਰੀ ਅਕਾਲ।